ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕੀ ਹਾਲ ਹੈ।
ਵਧੀਆ ਜੀ ਵਧੀਆ
ਬਸ ਵਧੀਆ ਹੋਰ ਘਰ ਸਭ ਠੀਕ ਹੈ।
ਹੰਡ ਮਾੜੇ ਯ ਜੀ
ਹੋਰ ਕੀ ਕਰਦੇ ਪਿਓ
ਅੱਜ ਘਟੇ ਦੀ ਗ ਬਲ
ਅੱਛਾ ਰੋਟੀ ਵਗੈਰਾ ਖਾ ਲ ਲਈ ਤ
ਹਾਂਜੀ ਹਾਂਜੀ ਹੈਲੋ ਜੀ ਹ ਤੇ ਅਸੀਂ ਮਰਬ ਉਹ ਬਣੇ ਸੀ ਭਟੋਰੇ ਛੋਲੇ ਬੰੇ ਨੇ
ਅੱਛਾ ਅੱਛਾ
ਹਮ ਤੁਸੀਂ ਕਰ ਲਿਆ ਜੀ ਬ੍ਰੇਕਫਾਸਟ
ਹਾਂਜੀ ਅਸੀਂ ਵੀ ਕਰ ਲਿੱਤਾ
ਅੱਛਾ
ਅਸੀਂ ਵੀ ਉਹ ਪੂੜੀ ਪੂੜੀ ਚਨੇ ਖਾਧੇ ਸੀ
ਅੱਛਾ ਜੀ ਇੱਤਵਾਰ ਮਤਲਬ ਦੇ ਤੇ ਬੰਦਿਆਂਕਾਰ ਯੂਨਿਕ ਚੀਜ਼ ਹੀ ਵਣਦੀ ਡਿਫਰੈਂਟਉਣਾਦੇਪਾਰੇ
ਹਾਂਜੀ ਇਹ ਤੇ ਹੈ ਨਾਲੇ ਇੱਕ ਦਿਨ ਹੁੰਦਾ ਤੇ ਪੂਰੇ ਦਿਨ ਤੇ ਐਵੇਂ ਬਿਜ਼ੀ ਰਹਿੰਦੇ ਆ ਸਾਰੇ ਇੰਨਾ ਟਾਈਮ ਨੀ ਹੁੰਦਾ ਸੰਡੇ ਤੇ ਫਿਰ ਕੁਛ ਅਲੱਗ ਹੀ ਬਣਾਉਣਾ ਚਾਹੀਦਾ ਹੈ
ਹਾਂਜੀ -ਹਾਂਜੀ
ਹਾਂਜੀ ਹੋਰ ਤੁਹਾਡੇ ਘਰ ਸਭ ਠੀਕ ਹੈ
ਚੜਦੀ ਕਲਾ ਜੀ ਹੋਰ ਹਾਂਜੀ
ਕਿਉਂ ਜ
ਬ ਹੁਣ ਮੌਸਮ ਨਯਾ ਪਹਿਲੇ ਤਾਂ ਧੁੱਪ ਨਿਕਲੀ ਗੀ ਸੀ ਹੁਣ ਮੌਸਮ ਬਰਸਾਤ ਦਾ ਬਣਿਆ
ਅੱਛਾ ਇੱਥੇ ਤਾਂ ਬੜੀ ਗਰਮੀ ਹੈ ਇੱਥੇ ਬੜੀ ਧੂੱਪ ਹੈ ਇਸ ਟਾਈਮ
ਜ ਪੰਜਾਬ ਤੋਂ
ਨਹੀਂ -ਨਹੀ ਜੰਮੂ
ਅੱਛਾ ਜੰਮੂ -ਜੰਮੂ ਤੇ ਮੈਂ ਸੁਣਿਆ ਗਰਮੀ ਘਟ ਹੀ ਪੈਂਦੀਏ
ਨਹੀਂ ਇੱਥੇ ਬੜੀ ਗਰਮੀ ਹੁੰਦੀ ਹੈ ਮਤਲਬ ਅੱਗੇ ਜਿੱਥੇ ਸ਼੍ਰੀਨਗਰ ਵਗੈਰਾ ਏਰੀਆ ਹੁੰਦਾ ਨਾ ਥੋੜਾ ਅੱਗੇ ਚਲੇ ਜਾਓ ਉੱਥੇ ਠੀਕ ਹੈ ਮੌਸਮ ਉੱਥੇ ਨਹੀਂ ਗਰਮੀ ਹੁੰਦੀ ਲੇਕਿਨ ਜੰਮੂ ਤੇ ਕਾਫ਼ੀ ਗਰਮੀ ਆ
ਹਾਂਜੀ -ਹਾਂਜੀ ਜੰਮੂ ਬਹੁਤ ਪਹਿਲੇ ਆ ਸ਼੍ਰੀਨਗਰ ਤੋਂ ਨਾ
ਹਾਂਜੀ ਕਾਫ਼ੀ ਪੈਲਿਹੇ ਕੋਈ ਪਤਾ ਨੀ ਦੋ ਸੌ ਨੱਬੇ ਪਤਾ ਨੀ ਦੋ ਸੌ ਕੁਛ ਇੰਨਾ ਕਿਲੋਮੀਟਰ ਹੈ ਸ੍ਰੀਨਗਰ ਜੰਮੂ ਦਾ ਡਿਸਟੈਂਸ ਠੀਕ ਹੈ ਬਸ ਹਾਂ
ਸਾਨੂੰ ਲੱਗੇ ਨੇ ਬਾਰਾਂ ਘੰਟੇ ਲੱਗ ਜਾਂਦੇ ਆ
ਨਹੀਂ -ਨਹੀਂ ਅਗਰ ਅਸੀਂ ਇੱਥੋਂ ਜਾਈਏ ਨਾ ਤੇ ਸਾਨੂੰ ਹੁਣ ਤੇ ਵੰਦੇ ਭਾਰਤ ਚਲੀ ਗਈ ਏ ਟ੍ਰੇਨ ਉਹ ਡਾਇਰੈਕਟ ਜੰਮੂ ਤੋਂ ਹੀ ਚੱਲਦੀ ਹੈ ਪਹਿਲੇ ਕਟਰਾ ਤੋਂ ਸੀ ਨਾ
ਹਾਂਜੀ -ਹਾਂਜੀ
ਹੁਣ ਉਹ ਜੰਮੂ ਤੋਂ ਹੀ ਚੱਲਦੀ ਹੈ ਉਹਦੇ ਚ ਹੁੰਦਾ ਕਿ ਅਹ ਸਾਢੇ ਚਾਰ ਘੰਟੇ ਚ ਪਹੁੰਚਾ ਦਿੰਦੇ ਸ਼੍ਰੀਨਗਰ
ਅੱਛਾ ਫੇਰ ਤਾਂ ਵਧੀਆ
ਹਾਂ ਲੇਕਿਨ ਫਿਰ ਇਹ ਹੈ ਨਾ ਕਿ ਅੱਗੇ ਵਾਸਤੇ ਪ੍ਰੋਬਲਮ ਹੈ ਉਹਨੇ ਸਿਰਫ ਤੁਹਾਨੂੰ ਸ਼੍ਰੀਨਗਰ ਛੱਡਣਾ ਲੇਕਿਨ ਅੱਗੇ ਤੁਸੀਂ ਘੁੰਮਣ ਜਾਣਾ ਉਹਦੇ ਵਾਸਤੇ ਤੁਹਾਨੂੰ ਫਿਰ ਟੈਕਸੀ ਵਗੈਰਾ ਕਰਨੀ ਪੈਣੀ ਹੈ
ਵੈਸੇ ਤਾਂ ਆਪਣੀ ਗੱਡੀ ਹੋਏ ਕਾਰ ਵਗੈਰਾ ੳਦੇ ਚ ਵਧੀਆ
ਹਾਂ ਆਪਣੀ ਗੱਡੀ ਵੀ ਹਾਂ ਗੱਡੀ ਵੀ ਬੈਸਟ ਰਹਿੰਦੀ ਹੈ ਲੇਕਿਨ ਥੋੜਾ ਕਹਿੰਦੇ ਕਿ ਮਤਲਬ ਹੁਣ ਟ੍ਰੇਨ ਥੋੜਾ ਚ ਐਡਵੈਂਚਰ ਉਹਦੇ ਵਿੱਚ ਚਿਨਾਬ ਬ੍ਰਿਜ ਵਗੈਰਾ ਵੀ ਦੇਖਣਾ ਆ ਮਤਲਬ ਕਾਫੀ ਕਹਿੰਦੇ ਸਹੀ ਆ ਟੇ੍ਨ ਵੀ
ਮੈਂ ਤੇ ਇੱਕ ਵਾਰੀਆਯਾ ਹੈ ਹਾਂਜੀ ਮੈਂ ਸ੍ਰੀਨਗਰ ਇੱਕ ਵਾਰੀ ਆਯਾ ਮਤਲਬ ਮੇਰਾ ਫਰੈਂਡ ਇੱਕ ਫਰੈਂਡ ਰਹਿੰਦਾ ੳਥੇ ਪਹਲ ਗਾਮ ਰਹਿੰਦਾ ਉਹਦੀ ਮੈਰਿਜ ਸੀ ਉਹ ਤੇ ਮੈਰਿਜ ਤੇ ਆਇਆ ਸੀ
ਅੱਛਾ -ਅੱਛਾ ਨਹੀਂ ਪਹਿਲਗਾਮ ਵੀ ਕਾਫ਼ੀ ਅੱਛਾ ਹੈ ਸ਼੍ਰੀਨਗਰ ਤੋਂ ਲੇਕਿਨ ਦੂਰ ਹੈ ਕਾਫ਼ੀ
ਹਾਂਜੀ -ਹਾਂਜੀ ਬਹੁਤ ਅੱਗੇ ਹੈਗਾ ਲੱਗ ਜਾਂਦੇ ਸ੍ਰੀਨਗਰ ਤੋਂ ਵੀ ਤਿੰਨ ਚਾਰ ਘੰਟੇ ਉੱਥੇ
ਹਾਂਜੀ ਕਾਫ਼ੀ ਅੱਗੇ ਹੈ ਪਹਿਲਗਾਮ ਬਟ ਅੱਛਾ ਹੈ। ਉੱਥੇ ਜਿਹੜੇ ਸੋਨਮਾਰਗ ਹੈ ਮਤਲਬ ਕਾਫ਼ੀ ਦੇਖਣ ਵਾਲ ਹੈ ਪਹਿਲਗਾਮ ਵੀ ਅੱਛੀ ਵੈਲੀ ਹੈ ਉੱਥੇ
ਹਾਂਜੀ -ਹਾਂਜੀ
ਲੇਕਿਨ ਜ਼ਿਆਦਾ ਮਜ਼ਾ ਸ਼੍ਰੀਨਗਰ ਹੀ ਹੈ
ਹਾਂਜੀ ਬਾਕੀ ਆਗੇ ਤੇ ਬੋ ਵਧੀਆ- ਵਧੀਆ ਵਿਊ ਨੇ ਅੱਗੇ ਜਾਣ ਵਾਤੇ ਟੈਮ ਵੀ ਬੋਤ ਚਾਹੀਦਾ ਏ।
ਹਾਂਜੀ ਟਾਈਮ ਤੇ ਕਾ ਹੈ ਬੋ ਦੂਰ ਐ ਨਾ ਟਾਈਮ ਬੋਤ ਜਾਦੇ ਚਾਹੀਦਾ। ਅਗਰ ਅੱਗੇ ਐਤਕੀ ਤੇ ਮਤਲਬ ਜਿਦਾ ਲੋਕ ਲੇਹ ਲਦਾਖ ਬੜੇ ਗਏ ਸੀ। ਇਸ ਵਾਰੀ ਸਾਡੇ ਐਥੋਂ ਜੰਮੂ ਤੋਂ ਕਾਫ਼ੀ ਲੋਕ ਲੇ ਗਏ ਐ।
ਹਾਂਜੀ ਲੇਹ ਲਦਾਖ ਤੇ ਸਭ ਤੋਂ ਅਲੱਗ ਈ ਡਿਫਰੈਂਟ 'ਚ ਚੀਜ਼ ਹੈਗੀ ਏ। ਮਤਲਬ ਓਵੇਂ ਦੇ ਵਿਊ ਕਿੱਧਰੇ ਨੀ ਹੈਗੇ ਅਗਰ ਵਰਲਡ ਦੇ ਲੇਹ ਲਦਾਖ ਵਰਗੇ ਵਿਊ ਅਸੀਂ ਤੇ ਆਪਣੇ ਚਲੇ ਅਸੀਂ ਸਾਡੇ ਕੋਲ ਹਿਮਾਚਲ ਐ ਨਾ ਅਸੀ ਐਥੇ ਈ ਘੁੰਮ ਲੈਂ
ਹਾਂ ਹਿਮਾਚਲ ਵੀ ਕਾਫ਼ੀ ਅੱਛਾ ਐ ਓਥੇ ਨੈਨੀਤਾਲ ਵਗੈਰਾ ਨਹੀਂ ਓ ਐਨਾ ਰਿਸ਼ੀਕੇਸ਼ ਵਗੈਰਾ ਪੈਂਦਾ ਕੀ ਪੈਂਦਾ ਉੱਥੇ ਸ਼ਿਮਲਾ ਵਗੈਰਾ ਸਭ ਮਨਸੂਰੀ ਓਥੇ ਈ ਪੈਂਦੇ ਐ।
ਹਾਂਜੀ ਸਾਡੇ ਲਾਗੇ ਜੇ ਚਾਰ ਘੰਟੇ ਲੱਗਦੇ ਆ।
ਅੱਛਾ ਓ ਵੀ ਕਾਫੀ ਅੱਛਾ ਐ।
ਮੰਨਸੂਰੀ, ਸ਼ਿਮਲਾ, ਕਸੋਲ, ਸੋਲਨ ਦੇਹਰਾਦੂਨ ਬੋਤ ਜਗਾ
ਹੂੰ ਓਥੇ ਵੀ ਕਾਫ਼ੀ ਵਧੀਆ ਦੇਖਣ ਵਾਸਤੇ
ਹਾਂਜੀ-ਹਾਂਜੀ ਬਾਕੀ ਹੁਣ ਲਾ ਗਰ ਬੇਕਾਰ ਹੋ ਗਿਆ ਸ਼ਿਮਲੇ ਬੋਤ ਬੰਦੇ ਜਾਣ ਲਾਗੇ ਨੇ।
ਹਾਂ ਓ ਤੇ ਹੈ ਬਟ ਕਹਿੰਦੇ ਆ ਹੁਣ ਤੁ ਲੇਹ- ਲੇਹ ਲਦਾਖ ਐ ਨਾ ਓਥੇ ਵੀ ਕਹਿੰਦੇ ਆਕਸੀਜਨ ਵਗੈਰਾ ਦੀ ਪ੍ਰੋਬਲਮ ਹੁੰਦੀ ਐ।
ਲੇਹ ਲਦਾਖ ਹਾਂਜੀ ਜੀ ਓਥੇ ਹੈਗੀ ਏ ਪ੍ਰੋਬਲਮ ਬੋਤ ਪ੍ਰੋਬਲਮ
ਹਾਂਜੀ ਸਾਡੇ ਓਨੇ ਕੋਈ ਗਏ ਸੀ ਨਾ ਓ ਕਹਿੰਦੇ ਪੇ ਸੀ ਕਹਿੰਦੇ ਕਾਫੀ ਓ ਪ੍ਰੋਬਲਮ ਐ। ਉੱਥੇ ਵੀ ਟੈਂਪਰੇਚਰ ਕਾਫ਼ੀ ਲੋਅ ਹੋ ਜਾਂਦੈ ਨਾ ਓਥੇ
ਹਾਂਜੀ ਓਥੇ ਜਾਣਾ ਤੇ ਮਤਲਬ ਸਾਰਾ ਕੁੱਛ ਅਪਣੇ ਕੋਲੋਂ ਹੀ ਲੈ ਕੇ ਜਾਣਾ ਪੈਂਦਾ ਖਾਣ ਪੀਣ ਦਾ ਸਮਾਨ ਮੈਡੀਸਨ, ਆਕਸੀਜਨ ਨਾਲ ਲੈ ਕੇ ਤੁਰਨੀ ਪੈਂਦੀ ਏ ਕਿਉਂਕਿ ਕੋਈ ਵੀ ਰਿਸਕ ਤੇ ਬੋਤ ਦੂਰ-ਦੂਰ ਤੱਕ ਤੇ ਹੋਸਪਿਟਲ ਈ ਨੀ ਹੈਗੇ।
ਹਾਂਜੀ-ਹਾਂਜੀ ਜਿਆਦਾਤਰ ਓਥੇ ਲੇ ਲੋਕ ਦੇਖਣ ਜਾਂਦੇ ਜਿਹੜੀ ਲੇਕ ਐ। ਓਨੂੰ ਜਿਆਦਾ ਦੇਖਣ ਜਾਂਦੇ ਐ ਤੇ ਥ੍ਰਰੀ ਈਡੀਅਟਸ ਦੀ ਸ਼ੂ ਟਿੰਗ ਹੋਈ ਦੀਆ ਨਾ ਹੂੰ।
ਹਾਂਜੀ ਓਥੇ ਮੂਵੀਆ ਸ਼ੂਟ-ਸ਼ੂਟ
ਹਾਂ ਕਹਿੰਦੇ ਜਿਹੜੇ ਥ੍ਰਰੀ ਇਡੀਅਟਸ ਦੇ ਉਥੇ ਸਕੂਟਰ ਵਗੈਰਾ ਓ ਜੋ ਲੱਗੇ ਦੇ ਐ। ਉਦੇ ਵੀ ਲੇਕਿਨ ਓ ਚਾਰਜਿਸ ਲੈਂਦੇ ਉਥੇ ਫੋਟੋ ਖਿੱਚਣ ਦੇ ਓਦੇ ਤੇ
ਹਾਂਜੀ-ਹਾਂਜੀ ਹੁਣ ਤੇ ਮਤਲਬ ਟੂਰਿਸਟਾਂ ਵਾਸਤੇ ਤੇ ਜਿਵੇਂ ਟੂਰਿਸਟ ਕੋਈ ਜਾਏਗਾ ਤੇ ਦੇ ਲੋਕੀ ਪੈਸੇ ਤੇ ਕਮਾ ਕਿਤੇ ਸਾਧਨ ਮਨਾਣਗੇ ਈ ਨਾ ਕੋਈ ਨਾ
ਹਾਂ ਨਾਲੇ ਦੇ ਓ ਨਾ ਸ਼੍ਰੀਨਗਰ ਤੇ ਹਰ ਕੋਈ ਜਾਂਦੈ ਲੇਹ ਕਾਫ਼ੀ ਘੱਟ ਲੋਕ ਜਾਂਦੇ ਐ। ਤੇ ਓਥੋਂ ਦੇ ਲੋਕਾਂ ਦੀ ਕੋਈ ਇਨਕਮ ਈ ਨੀ ਐ। ਹੁਣ ਮਤਲਬ ਲੋਕੀ ਜਾਣਗੇ ਉੱਥੇ ਤੇ ਫਿਰ ਓਨਾਂ ਨੂੰ ਉਨਾਂ ਨੇ ਵੀ ਤੇ ਕੁੱਛ ਅਰਨ ਕਰਨੈ ਨਾ।
ਹਾਂਜੀ-ਹਾਂਜੀ ਇਨਕਮ ਤੇ ਮਤਲਬ ਕਿ ਕੋਈ ਵੀ ਆਪਾਂ ਚਲੇੇ ਜੀਏ ਨਾ ਪਾੜੀ ਏਰੀਏ 'ਚ ਇਨਕਮ ਤਾਂ ਉੱਥੇ ਕੋਈ ਹੈ ਹੀ ਨੀ। ਉੱਥੇ ਬਸ ਟੂਰਿਸਟ ਜਾਂਦੇ ਓਹੀ ਇਨਕਮ ਹੈਗੀ ਓਨਾਂ ਦੀ।
ਹਾਂਜੀ
ਹੂੰ ਜਿਵੇਂ ਸਾਡੇ ਏਥੇ ਵੇਖ ਲੋ ਪੰਜਾਬ ਚ ਆ ਜੋ। ਪੰਜਾਬ ਚ ਲੋਕੀ ਇਨਕਮ ਕਿੱਥੋਂ ਕਰਦੇ ਨੇ ਖੇਤੀ ਤੋਂ ਕਰਲੀ ਇਨਕਮ।
ਹੂੰ।
ਹੋਰ ਹਰਿਆਣਾ ਵਿੱਚ ਇੰਡਸਟਰੀ ਹੈਗੀ ਇੰਡਸਟਰੀ ਤੋਂ ਇਨਕਮ।
ਹਾਂਜੀ ਉੱਥੇ ਕਾਫੀ ਇੰਡਸਟਰੀਜ਼ ਸਾਰੇ ਭਾਂਡੇ ਵਗੈਰਾ ਜਿਹੜੇ ਆਉਂਦੇ ਆ ਸਭ ਉੱਥੋਂ ਹੀ ਆ ਰਿਹਾ ਸਾਡੇ ਇਥੇ ਲੋਟਾ ਕਾਫ਼ ਆਉਂਦਾ ਉੱਥੋਂ
ਮਤਲਬ ਹਰਿਆਣਾ ਚ ਅਸੀਂ ਹਰਿਆਣਾ ਚ ਰਹਿੰਦੇ ਹੁਣ ਤਾਂ ਪਹਿਲੇ ਪੰਜਾਬ ਰਹਿੰਦੇ ਸੀ।
ਅੱਛਾ
ਹਾਂਜੀ ਸਾਡੀ ਵੀ ਇੱਥੇ ਫੈਕਟਰੀ ਹੈਗੀ ਹੈ ਹਰਿਆਣਾ ਦੀ
ਅੱਛਾ ਕਿਸ ਚੀਜ਼ ਦੀ
ਫਰਾਂਸ ਦੇ ਵਰਕਰ ਬਣ ਜਾਓ ਜਿਵੇਂ ਤੁਸੀਂ ਸਾਸ ਪੇ ਕਰਦੇ ਹੋਗੇ ਹ ਹੋਰ ਚਾਹ ਚਾਹ ਵਾਸਤੇ ਬਰਤਨ ਯੂਜ ਕਰਦੇ ਹੋਗੇ ਪਕੌਨੇ ਆਉਂਦੇ ਆ ਜੋ
ਹਾਂਜੀ।
ਆਟਾ ਗੁੰਦਣ ਵਾਸਤੇ ਜਿਵੇਂ ਪ੍ਰਾਤਾ ਹੋ ਗਈਆਂ ਉਹ ਸਭ ਕੁਛ ਸਾਡੇ ਇਥੋ ਹੀ ਬਣ ਕੇ ਜਾਂਦਾ
ਅੱਛਾ ਨੀ ਉੱਥੇ ਤੇ ਕਾਫੀ ਬ ਬਹੁਤ ਜ਼ਿਆਦਾ ਇੰਡਸਟਰੀਜ਼ ਹੈ ਹਰਿਆਣਾ ਦੇ ਵਿੱਚ
ਹਾਂਜੀ ਹਾਂਜੀ ਹੈ ਹਰਿਆਣਾ ਚ ਸਭ ਤੋਂ ਜ਼ਿਆਦਾ ਇੰਡਸਟਰੀ ਹੈ ਜਮਨਾ
ਹਾਂਜੀ? ਹਾਂ
ਯਮੁਨਾਨਗਰ ਪਤਾ ਤੁਹਾਨੂੰ ਯਮੁਨਾਨਗਰ
ਹਾਂਜੀ ਮੇਰੇ ਨਾਨਕੇ ਆ ਉੱਥੇ ਯਮੁਨਾ ਨਗਰ
ਯਮੁਨਾਨਗਰ ਕਿਸ ਸਾਈਡ
ਅਹ ਪਤਾ ਨੀ ਹਲੂਮਾਨ ਗੇਟ ਕੁਛ ਇਸ ਤਰ੍ਹਾਂ ਹੀ ਹੈ
ਅੱਛਾ ਮੈਂ ਵੀ ਇੱਥੇ ਰਹਿੰਦਾ ਯਮਨਾ ਨਗਰ ਸਾਡੀ ਵੀ ਯਮਨਾ ਨਗਰ ਫੈਕਟਰੀ ਹੈ ਆਪਣੀ
ਅੱਛਾ ਅੱਛਾ।
ਨਾਨ ਪਟੀਪਰਾਮ ਗੁਰੂ ਨਾਨਕ ਮੈਟਲ ਇੰਸਟਰੀ
ਅੱਛਾ
ਹਾਂਜੀ। ਛੋਟੀ ਲੈਨ ਹੈਗੀ ਉੱਥੇ ਜਗਾਦਰੀ
ਅੱਛਾ ਵੀ ਸਾਡੇ ਸਾਡੇ ਇੱਥੇ ਵੀ ਜਿੰਨਾਂ ਦੀ ਵੀ ਭਾਂਡਿਆਂ ਦੀ ਦੁਕਾਨ ਹੈ ਨਾ ਜ਼ਿਆਦਾ ਸਪਲਾਈ ਜਗਾਦਰੀ ਜਾਂਦੇ ਉਹ ਉਹ ਉੱਥੇ ਹੀ ਮਤਲਬ ਸਮਾਨ ਲੈ ਕੇ ਆ ਬਿਲਟੀਆਂ ਵਗੈਰਾ ਕਰਾ ਦਿੰਦੇ ਆ ਕੋਈ ਲੋਟੇ ਵਗੈਰਾ ਹੋ ਗਏ ਬਾਕੀ ਜਿੰਨੇ ਵੀ ਕਾਂਸੀ ਦੀ ਪਰਾਤਾਂ ਸਭ ਮਤਲਬ ਜ਼ਿਆਦਾ ਜਿੰਨੇ ਵੀ ਵਪਾਰੀ ਆ ਉੱਥੋਂ ਹੀ ਲੈ ਕੇ ਆਉਂਦੇ ਆ
ਸਾਡੇ ਉੱਧਰ ਲੋਟਾ ਸਟੀਲ ਦਾ ਵਿਕਦਾ ਜਾਂ ਮਤਲਬ ਬਰਾਸ ਦਾ
ਨਹੀਂ ਇੱਥੇ ਸਟੀਲ ਦਾ ਹੀ ਜ਼ਿਆਦਾ ਵਿਕਦਾ ਹੁਣੇ ਪਿੱਛੇ ਸੀ ਨਾ ਸਾਡੇ ਇਥ ਹੁੰਦਾ ਇੱਕ ਤਿਉਹਾਰ ਉਹਦੇ ਤੇ ਨਾ ਲੋਟੇ ਹੀ ਦਿੰਦੇ ਆ ਜਿਨ ਲੋਕਾਂ ਦੀ ਮਤਲਬ ਡੈਥ ਹੋ ਜਾਂਦੀ ਹੈ ਨਾ ਉਹਨਾ ਦੇ ਨਾਮ ਦੇ ਕੱਢਦੇ ਹੈ ਜਿੰਨੇ ਲੋਕੀ ਮਤਲਬ ਗਏ ਦੇ ਹੁੰਦੇ ਇੱਕ ਫੈਮਿਲੀ ਚੋਂ ਉਹਨੇ ਹੀ ਉਹਨਾਂ ਨੇ ਲੋਟੇ ਜਾਂ ਗਲਾਸ ਕੱਢਦੇ ਆ ਤੇ ਉਸ ਟਾਈਮ ਇੱਥੇ ਕਾਫੀ ਜ਼ਿਆਦਾ ਵਿਕਦੇ ਆ ਲੋਟੇ
ਹਮ
ਇਹ ਜੂਨ ਦੇ ਮਹੀਨੇ ਸੀ ਪਿਛਲੇ ਮਹੀਨੇ
ਹਮ ਬਰਾਤ ਦੇ ਉੱਥੇ ਹੈਗੇ ਜ਼ਿਆਦਾ ਤੇਲ ਦਾ ਮਤਲਬ ਆਪਾਂ ਯੂਪੀ ਬਿਹਾਰ ਚਲੇ ਜੀ ਨਾ ਰਾਜਸਥਾਨ ਉੱਥੇ ਜ਼ਿਆਦਾ ਮਿਲਦੇ ਨੇ
ਹਾਂ ਕਾਂਸੀ ਦੀ ਪਈ ਪਰ ਵਗੈਰਾ ਵੀ ਜ਼ਿਆਦਾ ਕੁਲਕੱਤੇ ਵਾਲੀ ਸਾਈਡ ਵੀ ਕਹਿੰਦੇ ਆ ਜਾਂਦੇ ਹੈ ਮਾਲ ਸਾਰਾ
ਹਾਂਜੀ ਸਭ ਤੋਂ ਜ਼ਿਆਦਾ ਵੈਲਿਊ ਮਤਲਬ ਫ ਪ੍ਰੋਡਕਟਾਂ ਦੀ ਸਾਡੇ ਇੱਧਰ ਉਹ ਸਾਊਥ ਵਿੱਚ ਜ਼ਿਆਦਾ ਵਿਕਦੀ ਏ ਸਾਊਥ ਵਿੱਚ ਲੋਕੀ ਰੇਟ ਨੀ ਵੇਖਦੇ ਜਿੰਨਾ ਮਰਜ਼ੀ ਮਹਿੰਗਾ ਉੱਥੇ ਬਰਤਨ ਵੇਖ ਸਾਊਥ ਵਿੱਚ ਹੈ।
ਤੇ ਉੱਥੇ ਕਰਦੇ ਕੀ ਆ ਮਤਲਬ ਇਹਨਾਂ ਦਾ ਮੰਦਿਰ ਵਗੈਰਾ ਚ ਕੁਝ ਹੁੰਦੇ ਆ
ਨਹੀਂ ਮੰਦਿਰ ਚ ਬਹੁਤ ਚੜ੍ਹ ਰਿਹਾ ਸਟੀਲ ਦੇ ਲੋ ਪੀਤਨ ਦੇ ਲੋਟੇ ਮੰਦਿਰ ਚ ਚੜਦੇ ਹੈ ਜਿਵੇਂ ਸ਼ਿਵਲਿੰਗ ਤੇ ਦੁੱਧ ਚੜਉਂਦੇ ਆ ਜਿਵੇਂ
ਅੱਛਾ
ਜੀ ਪੂਜਾ ਦੇ ਕੰਮ ਹੋ ਗਏ ਟਿੱਕਾ ਲਾ ਲਿਆ ਟਿਕ
ਹਾਂ ਹਾਂ ਅੱਛਾ ਅੱਛਾ
ਤਾਂ ਕਿ ਅਮੋਲੀਆ ਬੰਦੇ ਨੇ ਨਾ ਹਿੰਦੂ ਧਰਮ ਚ ਬਹੁਤ ਮੰਨਿਆ ਜਾਂਦਾ ਇਹਨੂੰ
ਹਾਂਜੀ ਨਹੀਂ ਸਾਡੇ ਇੱਥੇ ਵੀ ਮੰਨਦੇ ਆ ਲੇਕਿਨ ਇੱਥੇ ਨਾ ਜ਼ਿਆਦਾ ਮੰਦਿਰ ਵਗੈਰਾ ਵੀ ਰਓ ਨਾ ਤੇ ਸਟੀਲ ਦੇ ਲੋਟੇ ਹੁੰਦੇ ਆ ਪਿੱਤਲ ਵਗੈਰਾ ਦੇ ਏਥੇ ਬੜੇ ਘੱਟ ਦੇਖਿਆ ਸੀ ਜ਼ਿਆਦਾ ਕਹਿੰਦੇ ਕਿ ਉਸ ਸਾਈਡ ਜਾਂਦੇ ਆ
ਕਿਉਂਕਿ ਸਟੀਲ ਦਾ ਲੋਟਾ ਪੰਜਾਹ ਦਾ ਮਿਲ ਜਾਂਦਾ ਪਿੱਤਲ ਦਾ ਤੁਸੀਂ ਲੈਣਾ ਹੋਵੇ ਢਾਈ ਰੁਪਏ ਤੋਂ ਘੱਟ ਨਹੀਂ ਹੈਗਾ
ਢਾਈ ਤਿੰਨ ਸੌ ਤੋਂ ਪਹਿਲੇ ਲੋਕਾਂ ਨੇ ਮਤਲਬ ਦਾਨ ਵਗੈਰਾ ਕਰਨਾ ਹੁੰਦਾ ਮੰਦਿਰਾਂ ਚ ਤੇ ਫੇਰ ਉਹ ਬੋਲਦੇ ਕਿ ਚਲੋ ਥੋੜਾ ਘੱਟ ਰੇਟ ਹੀ ਕਰਦੀ ਹੈ।
ਜਿਵੇਂ ਹਿੰਦੂ ਧਰਮ ਜੇ ਕਿਸੇ ਦੀ ਦੇਥ ਦੁੱਥ ਹੋ ਜਏ ਇਹ ਪੰਡਿਤ ਕਹਿੰਦਾ ਵੀ ਪੰਜਾਹ ਲੋਟੇ ਚੜਾਉਂਣੇ ਨੇ ਐਵੇਂ ਫਿਰ ਇਹ ਚੀਜ਼ਾਂ ਨੂੰ ਬਹੁਤ ਸਾਡੇ ਵਿੱਚ ਚਲੋ ਸਿੱਖਾਂ ਵਿੱਚ ਅੰਧ ਅੰਧ ਵਿਸ਼ਵਾਸ ਕਹਿੰਦੇ ਨੇ ਇਹਨਾਂ ਨੂੰ ਹਾਂਜੀ
ਚਲੋ ਠੀਕ ਹੈ ਵੈਸੇ ਸਹੀ ਹੈ, ਬਿਜਨਸ ਵੀ ਲੋਟਿਆਂ ਦਾ ਵੀ ਅੱਛਾ
ਪਰ ਇੰਨੀ ਮਤਲਬ ਕੰਪੀਟੀਸ਼ਨ ਬਹੁਤ ਅਗਰ ਅਸੀਂ ਸਾਡੇ ਇੱਥੇ ਨਾ
ਹਾਂ
ਕੰਪਟੀਸ਼ਨ ਬਹੁਤ ਸਟੀਲ ਦੇ ਲੋਟੇ ਦਾ ਤੇ ਕਮਾਈ ਉਸ ਹਿਸਾਬ ਦੇ ਨਹੀਂ
ਨਾਲ ਉੱਥੇ ਯਮੁਨਾਨਗਰ ਤੇ ਪੂਰਾ ਏਰੀਆ ਹੀ ਜਿੰਨਾ ਵੀ ਹੈ ਪੂਰਾ ਸਾਰੀ ਫੈਕਟਰੀਆਂ ਹੀ ਹੈ ਉੱਥੇ ਉਹਥੇ ਹਰ ਕਿਸੇ ਦੀ ਹੈ।
ਇਹਦਾ ਲੁੱਟ ਹੁੰਦਾ ਨਾ ਅਗਰ ਅਗਰ ਇਹਨੂੰ ਬਣਾਉਣਾ ਅਸੀਂ ਇਹਦੇ ਵਿੱਚ ਲੱਗ ਤਾਂ ਸਾਨੂੰ ਬਹੁਤ ਘੱਟ ਚਾਹੀਦੀ ਹੈ ਬਹੁਤ ਘੱਟ ਪੈਸੇ ਚ ਬਣ ਜਾਂਦਾ ਹੈ ਜੇਕਰ ਅਸੀਂ ਸਟਾਰਟ ਕਰਨਾ ਥੋੜਾ ਬਹੁਤ
ਹਾਂ ਉਹਦੀ ਫਿਰ ਸਟਾਰਟਿੰਗ ਚ ਵੀ ਪੈਸਾ ਜ਼ਿਆਦਾ ਲਗਾਉਣਾ ਪੈਂਦਾ
ਹਾਂਜੀ ਸਟੀਲ ਦੀ ਮਤਲਬ ਪੁਰਤੀ ਵੀ ਜ਼ਿਆਦਾ ਹੈਗੀ ਵੀ ਕਿੱਦਾਂ ਵੀ ਜ਼ਿਆਦਾ
ਅ ਅਛਾ ਚਲੋ ਮੈਂ ਮੈਨੂੰ ਨਾ ਜਰਾ ਕੰਮ ਹੈ ਮੈਂ ਕਰਾਂ ਤੁਹਾਨੂੰ ਠਹਿਰ ਕੇ ਥੋੜਾ ਫੋਨ ਠੀਕ ਹੈ ਚਲੋ ਠੀਕ ਹੈ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ